ਸਤ ਸ੍ਰੀ ਅਕਾਲ ਹਾਂਜੀ, ਹਾਂਜੀ, ਵਧੀਆ ਤੁਸੀਂ ਦੱਸੋ।
ਕੁਛ ਨਹੀਂ ਬਸ ਬੈਠਦੇ ਸੀਗੇ ਹਲੇ ਚਾਹ ਚੂ ਪੀਤੀ ਹੈਗੀ।
ਹੋਰ ਅੱਜਿਰ ਟੋਪਿਕ ਤੇ ਗੱਲ ਕਰਨੀ ਜਾਂ ਫਿਰ ਦਾਂ ਹੀ ਕੋਈ ਗੱਲ ਕਰੋਗੇ ਬੇਸਿਕ।
ਨ੍ਹੀਂ ਮ ਸ ਡੇਲੀ ਰੂਟੀਨ। ਮੇਰੀ ਡੇਲੀ ਰੂਟੀਨ ਤਾਂ ਦਾਂ ਜਿਦਾਂ ਮੈਂ ਸਵੇਰੇ ਉਠਣਾ ਸੱਤ ਵਜੇ ਮੁੜ ਜਾ ਉਸ ਤੋਂ ਬਾਅਦ ਬਰਸ਼ ਵਗੈਰਾ ਕਰਨਾ। ਉਸ ਤੋਂ ਬਾਅਦ ਨਹਾ ਧੋ ਕੇ, ਮੈਂ ਪਾਠ ਵਗੈਰਾ ਕਰਨਾ, ਉਸ ਤੋਂ ਬਾਅਦ ਫਿਰ ਮੈਂ ਉਹ ਕਰਨਾ ਬ੍ਰੇਕਫਾਸਟ, ਉਸ ਤੋਂ ਬਾਅਦ ਮੈਂ ਥੋੜ੍ਹੀ ਸਟੱਡੀ ਕਰਨੀ ਐ ਮਤਲਬ ਤੁਸੀਂ ਲਾ ਲਓ ਸਾਢੇ ਗਿਆਰਾਂ ਵਜੇ ਤੱਕ ਮੈਂ ਸਟੱਡੀ ਕਰਨੀਐ ਆਪਣੀ ਤੇ ਉਸ ਉਸ ਤੋਂ ਬਾਅਦ ਫਿਰ ਮੈਂ ਲੰਚ ਵਗੈਰਾ ਕਰੂੰਗੀ ਫਿਰ ਥੋੜੀ ਦੇਰ ਮੈਂ ਨੈਪ ਲੂੰਗੀ, ਸੌਂਗੀ ਥੋੜੀ ਦੇਰ ਕਿ ਮੈਨੂੰ ਥੋੜਾ ਫਰੈਸ਼ ਫੀਲ ਹੋ ਉਸ ਤੋਂ ਬਾਅਦ ਮੈਂ ਚਾਰ ਵਜੇ ਉੱਠੂਂਗੀ। ਦਿਨ ਥੋੜਾ ਚਾਹ ਚੂ ਪੀਤੀ ਆਪਣੀ ਉਸ ਤੋਂ ਬਾਅਦ ਮੈਂ ਫਿਰ ਪੜਾਂਗੀ ਸੱਤ ਵਜੇ ਤੱਕ। ਫਿਰ ਮੈਂ ਥੋੜਾ ਗੁਰ ਬਾਣੀ ਵਗੈਰਾ ਲਾ ਕੇ ਪਾਠ ਵਗੈਰਾ ਕਰਾਂਗੀ ਉਸ ਤੋਂ ਬਾਅਦ ਫਿਰ ਮੈਂ ਬਹਿ ਜਾਂਣੀ ਆਂ, ਫਿਰ ਮੈਂ ਥੋੜਾ ਮੋਬਲ ਲਾਈਨ ਕਰਦੀ ਹਾਂ ਆਪਣੀ। ਤੇ ਉਸ ਤੋਂ ਬਾਅਦ ਫਿਰ ਮੈਂ ਖਾਨਾ ਖਾ ਕੇ ਫਿਰ ਮੈਂ ਸੋਨੀ ਐਂ।
ਦੇਖੋ ਸਵੇਰੇ ਉੱਠਣਾ ਨੌ ਦਸ ਵਜੇ ਉੱਠਦੀਆਂ ਮੈਂ ਦੱਸਾਂ ਜਦੋਂ ਮੇਰਾ ਕੋਲਜ ਨਹੀਂ ਹੁੰਦਾ ਠੀਕ ਐ, ਮੈਂ ਓਦੋਂ ਦੀ ਰੋਟੀਨ ਦੱਸਦੀ ਕਿਉਂਕਿ ਹਲੇ ਮੇਰਾ ਕੋਲਜ ਨਹੀਂ ਚੱਲ ਰਿਆ ਮੇਰੀ ਛੁੱਟੀਆਂ ਚੱਲਦੀਆਂ ਨੌ ਦਸ ਵਜੇ ਉੱਠਣਾ ਬਰੱਸ਼ ਕਰਨਾ। ਠੀਕ ਹੈ ਉਸਤੋਂ ਤੋਂ ਬਾਅਦ ਨਹਾਨਾ ਤੋਣਾ ਨਾਸ਼ਤਾ ਕਰਨਾ, ਉਹ ਤੋਂ ਬਾਅਦ ਆਪਾਂ ਚਲਾਣੇ ਆ ਥੋੜੇ ਦੇਰ ਲੈਪਟੋਪ ਵਗੈਰਾ ਚਲਾ ਲੈਂਦੇ ਹਾਂ, ਕੋਈ ਕੰਮ ਕੁਮ ਦੇਖ ਲੈਣੇ ਹਾਂ ਅਗਰ ਹੋਏ ਤਾਂ ਕਰ ਲੈਣੇ ਹਾਂ।
ਹਾਂਜੀ। ਹਾਂਜੀ-ਹਾਂਜੀ।
ਮਤਬ ਪੇਡ ਐਡੀਟਿੰਗ ਹੁੰਦੀ ਹੈ, ਜਿੱਦਾਂ ਜਿੱਦਾਂ ਮੈਂ ਐਡੀਟਿੰਗ ਦਾ ਥੋੜ੍ਹਾ ਜਿਹਾ ਕਰਦੀ ਹਾਂ, ਤੇ ਉਸ ਤੋਂ ਬਾਅਦ ਦੇਖੋ ਉਸ ਤੋਂ ਬਾਅਦ ਮੈਨੂੰ ਹੁੰਦਾ ਹੈ ਕਿ ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ, ਠੀਕ ਹੈ, ਮੈਂ ਥੋੜਾ ਦੇਰ ਬੈਠ ਕੇ, ਫਿਰ ਟੀਵੀ ਟੁਵੀ ਦੇਖ ਫੇਰ ਮੈਂ ਮੰਮੀ ਪਾਪਾ ਨਾ ਟਾਈਮ ਸਪੈਂਡ ਕਰਨਾ ਠੀਕ ਹੈ। ਉਸ ਤੋਂ ਬਾਅਦ ਰੋਟੀ ਦਾ ਟਾਈਮ ਹੋ ਜਾਂਦਾ। ਰੋਟੀ ਰੂਟੀ ਖਾ ਕੇ, ਥੋੜ੍ਹੀ ਜਿਹੀ ਸੈਰ ਕਰਕੇ ਫਿਰ ਮੈਂ ਜੀ ਸੋ ਜਾਂਦੀ ਹਾਂ ਥੋੜੀ ਦੇਰ। ਸੌ ਕੇ ਉੱਠਣ ਤੋਂ ਬਾਅਦ, ਫੇਰ ਮੈਂ ਸੌ ਕੇ ਉੱਠ ਉੱਠਦੀ ਹਾਂ ਮੈਂ ਪੰਜ ਸਾਢੇ ਪੰਜ ਵਜੇ, ਉਸ ਤੋਂ ਬਾਅਦ ਮੇਰਾ ਹੁਣ ਪੜਨ ਦਾ ਟਾਈਮ ਤੇ ਫੇਰ ਉਹ ਤਾਂ ਨਾ ਪੜ੍ਹਦੀਆਂ ਮੰਨਨੀ ਕਲਾਸਿਜ਼ ਵਗੈਰਾ ਲੱਗੇ ਤਾਂ ਉਸ ਟਾਈਮ, ਸਾ ਫਿਰ ਉਸ ਤੋਂ ਬਾਅਦ ਸਾਤ ਸੱਤ ਵਜੇ ਮੇਰੇ ਪਾਠ ਦਾ ਟਾਈਮ ਹੋ ਜਾਂਦਾ, ਸਾਢੇ ਸੱਤ ਸੱਤ ਵਜੇ ਤੱਕ ਮੈਂ ਪਾਠ ਕਰਦੀ ਹਾਂ, ਤੇ ਉਸ ਤੋਂ ਬਾਅਦ ਸਾਢੇ ਸੱਤ ਵਜੇ ਪਾਠ ਕਰਕੇ, ਫਿਰ ਮੈਂ ਬਾਹਰ ਨਿਕਲ ਜਾਂਣੀ ਹਾਂ, ਮੈਂ ਥੋੜ੍ਹੀ ਦੇਰ ਖੇਡਦੀ ਹਾਂ। ਫੇਰ ਉਸ ਤੋਂ ਬਾਅਦ ਮੈਂ ਖਾਣਾ ਖਾਣੀ ਹਾਂ। ਫਿਰ ਸੈਰ ਕਰਕੇ, ਉਸ ਤੋਂ ਬਾਅਦ ਫਿਰ ਮੈਂ ਪੜ੍ਹਨ ਬਹਿ ਜਾਣੀ ਹਾਂ ਥੋੜੀ ਦੇਰ ਕਿਉਂਕਿ ਜਿਹੜਾ ਕਲਾਸ ਚ ਸਿਖਾਇਆ ਹੁਂਦਾ ਰਿਵਾਈਜ਼ ਫੇਰ ਉਹ ਤੋਂ ਬਾਅਦ ਮੈਂ ਥੋੜੀ ਫੋਨ ਚਲਾ ਕੇ ਫੇਰ ਮੈ ਸੌ ਜਾਂਦੀ ਹਾਂ।
ਅੱਛਾ-ਅੱਛਾ, ਮੈਂ ਪੁੱਛ ਰਹੀ ਸੀ ਕਿ ਤੁਸੀਂ ਕੋਈ ਰੀਡਿੰਗ ਵਗੈਰਾ ਵੀ ਨਹੀਂ, ਓ ਤਾ ਹੈ ਹੀ ਮਤਲਬ ਤੁਸੀ ਕੇੜੀ
ਮਲਬ ਇੱਕ ਐੱਪ ਹੈਗੀ ਹੈ, ਉਹ ਥੋੜੇ ਪੈਸੇ-ਪੂਸੇ ਲੈਂਦੀ ਉਹ ਬ-ਐਨ ਐੱਪ, ਮੈਂ ਪ੍ਰੀਮੀਅਮ ਲੀਤਾ ਹੋਇਆ ੳਦੇ ਚ।
ਅੱਛਾ ਅੱਛਾੱਛਾ ਚਲੋ ਵਧੀਆੱਲ ਮ ਸੁ ਮੈਂ ਪੁਨੂੰਸੀ ਸਿੱਖੀ ਹੋ ਮੈੂੰ ਨਰ ਚਾ ਜਿੱਦਾਂ ਅਸੀਂ ਵੀਡੀਓ ਬੂ ਐਡਿਟ ਕਰ ਲਈ ਅਪਣੀ ਇੰਸਟਾ ਤੇ ਪਾਣ ਲਈ ਏਦਾਂ ਵਗੈਰਾ, ਨਹੀਂ-ਨਹੀਂ ਕੋਈ ਗੱਲ ਨ
ਗੱਲ ਹੀ ਆ ਤੁਸੀਂ ਮੈਨੂੰ ਭੇਜ ਦਿਯਾ ਕਰੋ ਅਗਰ ਤੁਹਾਨੂੰ ਸਹੀ ਲੱਗਦਾ, ਤੇ ਤੁਸੀਂ ਮੈਨੂੰ ਭੇਜ ਦਿਯਾ ਕਰੋ, ਮੈਂ ਐਡਿਟ ਕਰਕੇ ਭੇਜ ਦਾਂਗੀ। ਹਾਂਜੀ।
ਹੋਰ ਕੀ ਖੇਡਦੇ ਹੋ ਤੁਸੀਂ ਰਾਤੀ? ਬੈਡਮਿੰਟਨ, ਆਈ ਲਵ ਬੈਡਮਿੰਟਨ।
ਹਾਂ ਦੇਖੋ ਜਿੱਦਾਂ ਅਸ ਅਪਾਂ ਲੈਪਟੋਪ ਵਗੈਰਾ ਚਲਾਣੇ ਹਾਂ, ਉਹ ਸਟਡੀ ਕਰਦੇ, ਸਾਡੀ ਦਰਦ ਨੀਚੇ ਵੱਲ ਨੂੰ ਹੁੰਦੀ ਹੈ, ਤੇ ਉਹਦੇ ਨਾਲ ਹ ਨਾ ਉੱਤੇ ਵੇਖ ਕੇ ਮਾਣੀ ਹੁੰਦੀ ਹੈ, ਤੇ ਉਹਦੇ ਨਾਲ ਸਾਡੀ ਗਰਦਨ ਵੀ ਠੀਕ ਰਹਿੰਦੀ ਹੈ, ਥੋੜ੍ਹੀ ਦੇਰ ਮਤਲਬ ਪੋਸ਼ਚਰ ਵੀ ਠੀਕ ਹੁੰਦਾ ਨਾਲੇ ਫੁੱਲ ਬੋਡੀ ਐਕਸਰਸਾਈਜ਼ ਤਾਂ ਹੁੰਦੀ ਹੀ ਹੁੰਦੀ ਹੈ, ਦੇਖੋ ਹੱਥ ਵੀ ਚੱਲਣਗੇ ਪੈਰ ਵੀ ਚੱਲਣਗੇ ਠੀਕ ਹੈ ਸਾਰੇ ਐਕਸਪ੍ਰੈਸ਼ਨ ਵਗੈਰਾ ਸਭ ਕੁਛ ਇੱਦਾਂ ਹੁੰਦਾ ਮਤਲਬ ਇੱਕ ਬੋਡੀ ਦੀ ਫਕ ਸਹੀ ਰਹਿੰਦੇ ਹੈ, ਹਾਂਜੀ ਨਾਲੇ ਪਹਿਲਾਂ ਤਾਂ ਜਿੰਮ ਜਾਂਦੀ ਸੀ ਜਿੰਮ ਨਹੀਂ ਜਾਂਦੀ ਇਸ ਕਰਕੇ ਮੈਂ ਦੋ ਤਿੰਨ ਮਤਲਬ ਇਹ ਡੇਢ ਦੋ ਘੰਟੇ ਕਦੇ ਢਾਈ ਘੰਟੇ ਖੇਡ ਲਿਆ ਇੱਦਾਂ ਖੇਡਦੀ ਆ ਨਾ
ਅੱਛਾ ਮੈਂ ਮੈਂ ਨਾ ਬਸ ਤਨੂੰ ਇਹੀ ਪੁੱਛਣਾ ਸੀਗਾ ਕਿ ਬਈ ਡਾਂਸ ਅਸੀਂ ਜੁਆਇਨ ਕਰਨੀ ਹੋ ਤਾਂ ਵਧੀਆ ਹੁੰ ਡਾਂ ਅਸੀ ਅਸੀਂ ਜਇਨ ਕਰਨੀ ਹੋਏ ਮਤਲਬ ਹੁੰਦਾ
ਸੂਬਾ ਜ਼ਿਆਦਾ ਵਧੀਆ ਰਹਿੰਦਾ ਹੈ ਦੇਖੋ ਡਾਂਸ ਕਲਾਸ ਦਾ ਕੀ ਹੋਏਗਾ ਡਾਂਸ ਕਲਾਸ ਚ ਸਿਰਫ ਡਾਂਸ ਡੂਸ ਸਿਖਾਵਾਂ ਸਿਖਾਣਗੇ ਪਰੂਬਾ ਚ ਕੀ ਹੁੰਦੇ ਸਾਰਾ ਕੁਛ ਰੋਬਿਕਸ ਵਗੈਰਾ ਭੰਗੜਾ ਵਗੈਰਾ ਸਭ ਕੁਛ ਸਿਖਾਦੇ ਨੇ ਜਿੰਮ ਵਗੈਰਾ ਸਭ ਕੁਛ ਨਹੀਂ ਨਹੀਂ ਜਿੰਮ ਚ ਵੀ ਜਮ ਵੀ ਉਹ ਜ਼ੋਂਬਾ ਐ ਜਿੰਮ ਵੀ ਹੁੰਦੀ ਹੈ ਹਾਂ ਮੈਨੂੰ ਬੈਸਟ ਜ਼ਬਾ ਹੀ ਲੱਗਦੀ ਹੈ, ਜਿੰਮ ਵੀ ਵਧੀਆ ਲੱਗਦੀ ਹੈ ਜਿੰਮ ਚ ਮੈਂ ਵਧੀਆ ਆਪਣਾ ਵੇਟ ਲੋਸ ਕਰ ਲਿਆ ਸੀਗਾ ਵਧੀਆ ਹੋ ਗਿਆ ਸੀਗਾ ਮੇਰਾ ਵੇਟ ਲੋਸ ਹਾਂਜੀ ਹਾਂਜੀ।
ਤੇ ਮਤਲਬ ਥੋੜਾ ਉਸ ਮਤਲਬ ਜੋਂ ਤੁਸੀਂ ਛੱਡੀ ਹੁੰਦੀ ਆ ਹਾਲੇ। ਤੁਸੀਂ ਕੰਟੀਨਿਊ ਕਰਲੋ।
ਹੋਈ ਹੈ ਹੁਣ ਮੈਂ ਕੰਟੀਨਿਊ ਕਰੂੰਗੀ ਜੁਲਾਈ ਦੀ ਲਾਸਟ ਜਾਂ ਫਿਰ ਅਗਸਤ
ਤੁਸੀਂ ਛੱਡੀ ਵਿੱਚ ਤੁਹਾਡੇ ਕੋਈ, ਕ ਦ ਸੁਣਿਆ ਵੈਸੇ, ਤੁਸੀਂ ਜਿਵੇ, ਹੂੰ, ਤੁਸੀਂ ਛੱਡ ਦੇ ਠੀਕ ਆ ਵਿੱਚ ਤੇ ਤੁਸੀਂ ਜੇ ਪ੍ਰੋਪਰ ਡਾਇਟ ਲਵਓਗੇ, ਤਾਂ ਤੁਸੀਂ ਇਹੀ ਰਹੋਗੇ ਤੁਸੀਂ ਡਾਇਟ ਲਾਣਾ ਹਾ ਫਿਰ ਤੁਹਾਡੇ ਚ ਫੈ
ਹਾਂ ਦੇਖੋ ਆਪਣਾ ਆਪਣਾ ਡਾਇਟ ਅਤੇ ਆਪਣਾ ਵਰਕਆਊਟ ਕਦੇ ਨਹੀਂ ਛੱਡਣਾ ਚਾਹੀਦਾ। ਇਹ ਚੀਜ਼ ਮੈਂ ਗ਼ਲਤੀ ਕੀਤੀ ਹੈ, ਮੈਂ ਆਪਣੇ ਡਾਇਟ ਦਾ ਵੀ ਧਿਆਨ ਨ ਰੱਖਿਆ। ਥੋੜ੍ਹਾ ਮਤਲਬ ਮੈਨੂੰ ਥੋੜ੍ਹਾ ਸਟਰੈੱਸ ਵਗੈਰਾ ਹੋ ਗਿਆ ਸੀ, ਉਸ ਟਾਈਮ ਮੈਨੂੰ ਡਾਇਟ ਦਾ ਵੀ ਧਿਆਨ ਨਹੀਂ ਰਿਹਾ, ਹਾਂਜੀ ਨਹੀਂ ਕਈਆਂ ਦਾ ਘੱਟ ਜਾਂਦਾ ਕਈਆਂ ਦਾ ਵੱਧ ਜਾਂਦਾ।
ਨਾਲ ਵੱਧ ਜਾਂਦਾ ਹਾਜੀ, ਜੀ ਮੈਨੂੰ ਹੈਗੀ ਹੈ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਹੈਗੀ।
ਓਕੇ ਓਕੇ ਓਕੇ ਓਕੇ, ਠੀਕ ਪਹਿਲਾਂ ਮੈਨੂੰ ਵੀ ਸਟਾਰਟਿੰਗ ਹੋਈ ਸੀਗੀ, ਪਰ ਮੈਂ ਉਸ ਟਾਈਮ ਆਪਣਾ ਜਿੰਮ ਵਗੈਰਾ ਸਟਾਰਟ ਕਰ ਲਿਆ ਸੀ।
ਸਾਲ ਹੋ ਗਿਆ ਤੇ ਮੇਰਾ ਵਿੱਚ ਮੈਂ ਮਤਲਬ ਨਾ ਤਾ ਵਗੈਰਾ ਪਾਇਆ ਹੋਇਆ ਗਲੇ ਚ ਤੇ ਮੈਂ ਐਕਸਰਸਾਈਜ਼ ਵਗੈਰਾ ਵੀ ਕਰਦੀ ਹਾਂ ਨਾ ਖੁਦ ਮੇਰੇ ਬਹੁਤ
ਹਾਂ ਐਕਸਰਸਾਈਜ਼ ਕਰਨੀ ਤਾਂ ਬਹੁਤ, ਜ਼ਰੂਰੀ ਹੈਗੀ ਹੈ ਫਲਾੈ ਮਤਲਬ ਉਹ ਮੈਨੂੰ ਚਾਹਦੀ ਸੋਮ ਸਟਰੈਚਿੰਗ ਵਗੈਰਾ ਕਰ ਲੈਂਦੇ ਅਗਰ ਕੋਈ ਆਪਾਂ ਚੁਕਣ ਵਾਲੱਅ ਕੰਮ ਕਰੇ ਹੁਣ ਤਾਂ ਮੈਂ ਸਿਰ ਵੀ ਨਾ ਇੱਦਾਂ ਕਰਕੇ ਧੋਦੀ ਹਾਂ ਪਹਿਲਾਂ ਮੈਂ ਨਾ ਡਾਊਨ ਕਰਕੇ ਧੋਂਦੀ ਸੀਗੀ ਹੁਣ ਮੈਂ ਅੱਪ ਕਰਕੇ ਧੋਦੀ ਹਾਂ ਨਾ ਤਾਂ ਮੇਰਾ ਸਹੀ ਰਹਿੰਦਾ ਹੈ ਸ਼ਰੀਰ
ਹਾਂਜੀ ਖਿਆ ਉਹਨਾਂ ਨੂੰ ਉਹਨਾਂ ਨੇ ਵਾਲ ਕਟਾਇਆ ਉਹਨਾਂ ਤੋਂ ਨਾ ਮਤਲਬ ਹਰ ਨੀਊੂ ਹੋਰ ਹਾਂਜੀ ਉਹ ਹੀ ਤੇ ਮਤਲਬ ਨਾ ਮੇਰੇ ਨਾਲ ਜਦੋਂ ਮੈਨ ਮਤਲਬ ਇਹਦਾਂ ਮੇਰੇ ਨਾਲ ਹੋਇਆ ਸੀ ਨਾ ਮੇਰੀ ਇੱਕ ਜਿਹੜੀ ਬਾਂ ਨਾ ਲੈਫ ਬਾਂ ਉਹ ਮੇਰੇ ਨਾ ਬਤ ਚਲਾਂ ਬੰਦ ਹੋ ਗਈ ਸੀ ਮੇਰੀ ਬਹੁਤ ਜ਼ਿਆਦਾ ਪੇਨ ਹੁੰਦੀ ਸੀ ਤੇ ਦੇਨ ਨਾ ਮੈਂ ਚੈਕ ਚੁਕ ਚੁੱਕ ਕਰਵਾਇਆ ਤੇ ਡਾਕਟਰ ਕਿਹਾ ਕਿ ਤੁਹਾਨੂੰ ਸਰਵਾਈਕਲ
ਅੱਛਾ ਅੱਛਾ ਅੱਛਾ ਨਹੀਂ ਮੇਰਾ ਦਾ ਨਾ ਪਤਾ ਕੀ ਹੋਇਆ ਸੀ ਮੈਨੂੰ ਨਾ ਆਪਣੀ ਗਰਦਨ ਤੇ ਬਹੁਤ ਭਾਰ ਲੱਗਦਾ ਸੀਗਾ ਤੇ ਮੇਰੀ ਨਾ ਮਤਲਬ ਥੋੜ੍ਹੀ ਜਿੜ ਹੰਪ ਨਿਕਲ ਜਾਂਦਾ ਹਾਂ ਤੇ ਬਈ ਉਹ ਵੀ ਚੀਜ਼ ਵੀ ਸੀਗੀ ਥੋੜ੍ਹੀ ਬਹੁਤ ਇਹ ਚੀਜ਼ ਸੀਗੀ ਤਾਂ ਫੇਿਰ ਮੈਂ ਡਾਕਟਰ ਕੋਲ ਗਈ ਅਤੇ ਮੈਂ ਉਹਨਾਂ ਨੂੰ ਦੱਸਿਆ ਫਿਰ ਉਹਨਾਂ ਨੇ ਨਾ ਮਤਲਬ ਥੋੜ੍ਹੀ ਜਿਹੀ ਉਹ ਕਰੀ ਸੀ ਕੱਪ ਥੈਰੇਪੀ ਕਰੀ ਸੀਗੀ ਔਰ ਕੀ ਕਹਿੰਦੇ ਨੇ ਵਾਈਬ੍ਰੇਸ਼ਨ ਥੋੜ੍ਹੀ ਜਿਹੀ ਦਿੱਤੀ ਸੀਗੀ ਉਹ ਤੋਂ ਬਾਅਦ ਉਹਨਾਂ ਨੇ ਨਾ ਇੱਕ ਕੜਾਕਾ ਕੱਢਿਆ ਸੀਗਾ ਮਤਲਬ ਅਤੇ ਹਾਂ ਮਤਲਬ
ਜੇ ਤੁਹਾਨੂੰ ਸਰਵਾਈਕਲ ਆ ਨਾ ਵੈਸੇ ਤਾਂ ਚਲੋ ਡਾਕਟਰ ਨੇ ਤੁਸੀਂ ਕਿਹਾ ਕੜਾਕਾ ਨਿਕਲ ਕਡੇਆ ਹੈ ਤੇ ਜੇ ਤੁਨੂੰ ਸਰਵਾਈਕਲ ਹੈ ਨਾ ਨਾ ਕੁਛ ਨਾ ਕਢਵਾਉਣਾ ਕਿਉਂਕਿ ਨਾ ਆ ਬਹੁਤ ਜ਼ਿਆਦਾ ਫਿਰ ਦਰਦ ਹੁੰਦੀ ਹੈ ਬਾਅਦ ਚੋਂ ਹਲੇੇ ਤੁਹਾਨੂੰ ਇੱਕ ਦੋ ਦਿਨ ਪਤਾ ਨੀ ਲੱਗੇਗਾ ਜਦੋਂ ਤੀਜੇ ਚੌਥੇ ਦਿਨ ਆਓਗੇ ਨਾ ਤਾਂ ਤੁਹਾਨੂੰ ਪੇਨ ਸਟਾਰਟ ਹੋ ਜਾਏਗੀ ਹਾਂਜੀ
ਓਕੇ ਮੈਨੂੰ ਇਸ ਬਾਰੇ ਵੀ ਪਤਾ ਸੀਗਾ ਪਰ ਉਹਨੇ ਮੈਂ ਥੈਰੇਪੀ ਵੀ ਕੀਤੀ ਮੈਨੂੰ ਬਹੁਤ ਤ੍ਰਅਮ ਪੈ ਗਿਆ ਸੀਗਾ
ਅੱਛਾ ਅੱਛਾ ਮਤਲਬ ਪਹਿਲ ਤਾਂ ਮੈਨੂੰ ਮਤਲਬ ਨ ਮੈਡੀਸਿਨ ਵਿ ਦੇ ਰਹੀ ਸਿਗੀ ਨ, ਹਥ ਨਹੀਂ ਚੱਲ ਰਿਹਾ ਸੀ ਨਾ ਤੇ ਉਹ ਨੂੰ ਮੈਨੂੰ ਪੇਨ ਕਿਲਰ ਦਿੱਤੀ ਉਹ ਵੀ ਜ਼ਿਆਦਾ ਨਹੀਂ ਲੈ ਸਕਦੀ ਮੈਂ ਦੋ ਦਿਨ ਦਿੱਤੀ ਉਸ ਤੋਂ ਬਾਅਦ ਬੰਦਤੇ ਉਸ ਤੋਂ ਬਾਅਦ ਨਾ ਮੈਂ ਧੰਗਾ ਪਵਾ ਲਿਆ ਉਹਦੇ ਨਾਲ ਮੈਨੂੰ ਬਹੁਤ ਫ਼ਰਕ ਸੀ ਬਹੁਤ ਹੀ ਜ਼ਿਆਦਾ ਹੁਣ ਮੇਰੇ ਬਹੁਤ ਘੱਟ ਦਰਦ ਹੁੰਦੀ ਹੈ ਮੈਨੂੰ ਦਰਦ ਜਿਆਦਾ ਹੁੰਦੀ ਹੈ ਤਾਂ ਕਰਕੇ ਜਦੋਂ ਮੈਂ ਜ਼ਿਆਦਾ ਫੋਨ ਚਲਾਵਾਂ ਹੁਣ ਮੈਂ ਫੋਨ ਵੀ ਜ਼ਿਆਦਾ ਅਵੋਇਡ ਕੀਤਾ
ਓਕੇ ਓਕੇ ਨਹੀਂ ਫ਼ੋਨ ਘੱਟ ਚਲਾਉਣਾ ਚਾਹੀਦਾ ਪਤਾ ਕੀ ਉਹਦੇ ਨਾਲ ਵੀ ਸਾਡੀ ਗਰਦਨ ਦਾ ਪੋਸਚਰ ਜਿਹੜਾ ਹੈਗਾ ਨਾ ਉਹ ਬਿਲਕੁਲ
ਕਿ ਤੁਹਾਨੂੰ ਸਰਵਾਈ ਕਲਰ ਤੁਸੀਂ ਇੱਕ ਦਿ ਫੋਨ ਮਤਲਬ ਅਵੋਇਡ ਕਰਨਾ ਤੁਸੀਂ ਵਾਈਬ੍ਰੇਸ਼ਨ ਸੁਣਨੀ ਤੁਸੀਂ ਕੁਛ ਨੀ ਕਰਨਾ ਮ ਇੱਕ ਦਿਨ ਅਵੋਇਡ ਹੀ ਕੀਤਾ ਨਾ ਮਤਲਬ ਬਹੁਤ ਘੱਟ ਕਰਤਾ ਸਪੀਕਰ ਤੇ ਫੋਨ ਅ ਕੇ ਸੁਣੀ ਸੀਗੀ ਜੇ ਕਿਸੇ ਹਾਮਦਾ ਵੀ ਸੀ ਪਤਾ
ਚਤਲਬ ਵਧੀਆ ਗੱਲ ਹੈ ਨਾ ਮਤਲਬ ਆਰਾਮ ਆਉਣਾ ਚਾਹੀਦਾ ਹੋਰ ਕੀ ਮੈਂ ਵੀ ਹੁਣ ਬਹੁਤ ਜ਼ਿਆਦਾ ਅਵੋਇਡ ਕਰਦੀ ਹਾਂ ਮਤਲਬ ਮੈਂ ਨਾ ਪਹਿਲਾਂ ਟੇਕਾ ਲੈ ਲੈਂਦੀ ਸੀ ਗਰਦਨ ਤੇ ਮੈਂ ਨਾ ਟੇਕਾ ਲੈ ਲੈਂਦੀ ਸੀ ਗਰਦਨ ਤੇ ਤਾਂ ਉਸ ਕਰਕੇ ਮੇਰੇ ਜ਼ਿਆਦਾ ਮੇਰੇ ਪੋਸਚਰ ਉਸ ਕਰਕੇ ਖਰਾਬ ਹੈ ਵੀ ਮੈਂ ਇੱਦਾਂ ਪੋਸਚਰ 'ਚ ਬਹਿੰਦੀ ਸੀਗੀ ਪਰ ਮੈਂ ਸੌਂਦੀ ਵੀ ਇਏਦਾਂ ਸੀ ਉਹ ਦੋ ਦੋ ਸਰਾਣੇ ਰੱਖ ਕੇ ਹੁਣ ਮੈਂ ਬਿਲਕੁਲ ਸਰਾਹਣਾ ਰੱਖ ਕੇ ਨਹੀਂੀ ਸੌਦੀ ਤਾਂ ਕਰਕੇ ਮੈਨੂੰ ਥੋੜ੍ਹਾ ਜਿਹਾ ਆਰਾਮ ਹੈਗਾ
ਮਨੂੰ ਵੀ ਮਨਾ ਕਰਦਾ ਕਿਉਂਕਿ ਨਾ ਪਾਰ ਨਹੀਂ ਚ
ਹਮ ਤੁਸੀਂ ਯੋਗਾ ਦੇਖੋ ਯੋਗਾ ਜੁਆਇਨ ਕਰੋ ਯੋਗਾ ਤੁਹਾਡੇ ਲਈ ਬੈਸਟ ਰਹੇਗੀ ਡਾਇਟ ਵਗੈਰਾ ਯੋਗਾ ਵਗੈਰਾ ਯੋਗਾ ਉਹਦੇ ਕੋਈ ਸਾਈਡ ਇਫੈਕਟ ਵੀ ਨਹੀਂ ਹਾਂਜੀ ਹਾਂਜੀ ਸਭ ਕੁਛ ਪ੍ਰੋਵਾਈਡ ਕਰਦੇ ਨੇ ਹਾਂਜੀ ਯਗਾ ਸਭ ਕੁਛਡ
ਤੁਸੀਂ ਉੱਧਰ ਤੁਹਾਡੀ ਫੀਸ ਕਿੰਨੀ
ਹਾਂਜੀ ਹਾਂਜੀ ਬਾਰਾਂ ਸੌ ਪੰਦਰਾਂ ਸੌ ਤੱਕ ਇੰਨੀ ਹੁੰਦੀ ਹੈ ਮਹੀਨੇ ਦੀ ਮੈਂਬਰਸ਼ਿਪ ਲਓਗੇ ਤਾਂ ਥੋੜ੍ਹਾ ਜ਼ਿਆਦਾ ਡਿਸਕਾਊਂਟ ਮਿਲ ਜਾਂਦਾ ਦੋ ਤਿੰਨ ਛੇ ਮਹੀਨੇ ਦਾ ਹਾਂਜੀ
ਅੱਛਾ ਅੱ ਅੱ ਚਲ ਮੈਂ ਸੀ
ਹਾਂਜੀ ਹਾਂਜੀ ਤੁਸੀਂ ਦੇਖ ਲਿਓ ਜਿੱਦਾਂ ਵੀ ਫਰੀ ਹੋ ਕੇ ਤੁਸੀਂ ਕਰਨਾ ਹੀ ਕਰ ਲਿਓ ਠੀਕ ਹੈ ਜੀ ਥੈਂਕ ਯੂ ਜੀ